ਹਾਂਜੀ ਸਤਿ ਸ੍ਰੀ ਅਕਾਲ
ਹੋਰ ਕੀ ਹਾਲ ਚਾਲ
ਬਸ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ
ਮੇਰਾ ਵੀ ਵਧੀਆ
ਕੀ ਕਰ ਰਹੇ ਸੀ
ਕੁਛ ਨਹੀਂ ਬਸ ਇੱਕ ਪਾਰਸਲ ਆਇਆ ਸੀ ਮੀਸ਼ੋ ਤੋਂ ਉਹੀ ਓਪਨ ਕਰ ਰਹੀ ਸੀ
ਅੱਛਾ ਮੀਸ਼ੋ ਤੁਸੀਂ ਵੀ ਯੂਜ਼ ਕਰਦੇ ਹੋ
ਹਾਂਜੀ
ਵਧੀਆ ਸਮਾਨ ਆਉਂਦਾ ਉਹਦੇ ਚ
ਹਾਂਜੀ ਵਧੀਆ ਆ ਜਾਂਦਾ ਨਾਲ ਵਰਾਇਟੀ ਵੀ ਮਿਲ ਜਾਂਦੀ ਹੈ ਬਹੁਤ ਅੱਛੀ ਬਾਕੀ ਸਾਰੀ ਐਪਸ ਤੋਂ ਤੇ ਸਸਤਾ ਹੀ ਮਿਲਦਾ ਹੈ ਸਮਾਨ ਉਤੇ
ਅੱਛਾ ਤੇ ਹੁਣੇੇ ਕੀ ਮੰਗਾਇਆ ਤੁਸੀਂ
ਮੈਂ ਕੁਛ ਸਟੀਲ ਦੇ ਬਰਤਨ ਮੰਗਾਏ ਸੀ
ਅੱਛਾ, ਮੈਨੂੰ ਐਸਾ ਲੱਗਦਾ ਨਾ ਕਿ ਚੀਜ਼ ਸਾਹਮਣੇ ਵੇਖ ਕੇ ਮੰਗਾਲੋ ਤੇ ਚੰਗਾ ਥੋੜਾ ਚੀਜ਼ ਚੰਗੀ ਮਿਲਦੀ ਹੈ ਵਧੀਆ ਆ ਜਾਂਦੇ ਆ ਉੱਥੋਂ ਦੀ?
ਹਾਂ ਵਧੀਆ ਆ ਜਾਂਦੇ ਨੇ ਚੰਗੀ ਦੇਖ ਕੇ ਮਿਲ ਤੇ ਜਾਂਦੀ ਹੈ ਇਸ ਤਰ੍ਹਾਂ ਕੁਛ ਨੀ ਲੇਕਿਨ ਤੁਸੀਂ ਓਨਲਾਈਨ ਵੀ ਸ਼ੋਪਿੰਗ ਕਰ ਸਕਦੇ ਹੋ ਜਦੋਂ ਤੁਹਾਨੂੰ ਜਾਣ ਦਾ ਕਿਥੇ ਟਾਈਮ ਨਾ ਮਿਲੇ। ਤੁਸੀਂ ਨਹੀਂ ਜਾ ਸਕਦੇ ਹੋ ਕਿੱਥੇ ਬਿਜ਼ੀ ਹੋ ਤਾਨੂੰ ਅਜੰਟਆ ਵੈਸਾ ਕੋਈ ਚੀਜ਼ ਚਾਹੀਦੀ ਹੈ। ਤੇ ਤੁਸੀਂ ਆਰਾਮ ਨਾਲ ਮੰਗਵਾ ਸਕਦੇ ਹੋ ਕਿਉਂਕਿ ਅੱਜ-ਕਲ ਤੇ ਬਹੁਤ ਸਾਰੇ ਐਪ ਹੋ ਗਏ ਫੇਸਬੁੱਕ ਇੰਸਟਾਗ੍ਰਾਮ ਉਥੇ ਕੀ ਕਰਦੇ ਨੇ ਨਾ ਲਿੰਕ ਵੀ ਤੁਹਾਨੂੰ ਸ਼ੇਰ ਕਰ ਦਿੰਦੇ ਨੇ ਉਹ ਲੋਕ। ਕਿ ਅਗਰ ਉਹਨਾਂ ਨੇ ਯੂਜ ਕੀਤੇ ਉਹਨਾਂ ਨੂੰ ਸਹੀ ਲੱਗਿਆ ਤੁਸੀਂ ਉਹਨਾ ਕੋਲੋਂ ਲਿੰਕ ਮੰਗ ਕੇ ਮੰਗਾ ਸਕਦੇ ਹੋ ਕੁਆਲਿਟੀ ਪਤਾ ਚੱਲ ਜਾਂਦੀ ਏ।
ਤੇ ਤੁਸੀਂ ਹਾਂਜੀ ਤੁਸੀਂ ਮੰਗਾਂਦੇ ਰਹਿੰਦੇ ਹੋ ਇੰਸਟਾ ਤੋਂ ਤੇ ਮੈਂ ਨਹੀਂ ਮੰਗਾਇਆ ਕਿਉਂਕਿ ਮੈਨੂੰ ਐਸਾ ਲੱਗਦਾ ਪਤਾ ਨੀ ਪੇਮੈਂਟ ਕਰੋ ਚੀਜ਼
ਹਾਂ ਉਹ ਹੈ ਹੁੰਦੇ ਹੈ ਨਾ ਕਿ ਥੋੜ੍ਹਾ ਜੈਨੂਅਨ ਹੋਏ ਤੇ ਜੇਨੂੰਅਨ ਹੋਏ ਨਾ ਅਕਾਉਂਟ ਉਸ ਤੋਂ ਤੁਸੀਂ ਮੰਗਾ ਸਕਦੇ ਹੋ ਆਰਾਮ ਨਾਲ ਤੁਹਾਨੂੰ ਚੈਕ ਕਰਨਾ ਪੈਂਦਾ ਕਿ ਅਕਾਊਂਟ ਕਿੰਨਾ ਜੈਨਓਨ ਹੈ, ਕਿੰਨਾ ਨਹੀਂ ਹੈ। ਬਾਕੀ ਤੇ ਉਹ ਤੇ ਤੁਸੀਂ ਮੀਸ਼ੋ ਤੋਂ ਚੰਗੇ ਸਮਾਨ ਮੰਗਵਾ ਸਕਦੇ ਹੋ ਮੀਸ਼ੋ ਤੋਂ ਤੇ ਤੁਹਾਨੂੰ ਸਟੇਸ਼ਨਰੀ ਦਾ ਵੀ ਸਮਾਨ ਮਿਲ ਜਾਂਦਾ ਹੈ ਨਾਲੇ ਹੁ ਬਰਤਨ ਵਗੈਰਾ ਵੀ ਮਿਲ ਜਾਂਦੇ ਨੇ ਭਾਂਡੇ ਵਗੈਰਾ ਮਿਲ ਜਾਂਦੇ ਨੇ ਅੱਛੇ ਖ਼ਾਸੇ ਨਾਲੇ ਕੱਪੜੇ ਵੀ ਮਿਲ ਜਾਂਦੇ ਨੇ ਬੱਚਿਆਂ ਤੇ ਬਹੁਤ ਸਾਰੀ ਚੀਜ਼ਾਂ ਮਿਲ ਜਾਂਦੀਆਂ ਵਰਾਇਟੀ
ਅੱਛਾ ਮੈਨੂੰ ਲੱਗਦਾ ਤੁਸੀਂ ਜਿਆਦਾ ਓਨਲਾਈਨ ਸ਼ੋਪਿੰਗ ਕਰਦੇ ਹੋ।
ਹਾਂ ਐਕਚੁਲੀ ਜਾਣ ਦਾ ਟਾਈਮ ਨੀ ਮਿਲਦਾ ਨਾ ਪਹਿਲੀ ਵਾਰ ਤੇ ਮੈਨੂੰ ਵੀ ਥੋੜਾ ਬਹੁਤ ਲੱਗਦਾ ਸੀ ਰਿਸਕੀ ਹ ਹਾਂ ਪਤਾ ਨੀ ਸਹੀ ਮਿਲੇਗੀ ਆਏਗੀ ਕਿ ਨਹੀਂ ਆਏਗੀ ਲੇਕਿਨ ਇੱਕ ਦੋ ਵਾਰੀ ਮੰਗਾਵਾ ਕੇ ਵੇਖਿਆ ਤੇ ਓ ਡਰ ਵੀ ਖਤਮ ਹੋ ਗਿਆ ਨਾਲ ਚੀਜ਼ ਵੀ ਅੱਛੀ ਆਈ ਤੇ ਨਾਲ ਵਰਾਇਟੀ ਵੀ ਅੱਛੀ ਮਿਲ ਜਾਂਦੀ ਹਾਲੇ ਮੈਂ ਸਟੀਲ ਦੇ ਵੀ ਬਰਤਨ
ਅੱਛਾ ਉਹਦੇ ਚ ਚੀਜ਼ ਵਾਪਸ ਵੀ ਕਰੱ ਸਕਦੇ ਨਾ ਇਦਾ ਦਾ ਕੁਛ ਆਪਓਸ਼ਨ ਬੱਚੇ ਦੱਸ ਰਹੇ ਸੀ ਹੁੰਦਾ ਮੈਂ ਤੇ ਕ ਕਦੇ ਮੰਗਾਈ ਨੀ ਹੈ।
ਹਾਂ ਰਿਟਰਨ ਪੋਲਿਸੀ ਹੋਂਦਾ ਹੈ ਤੁਸੀਂ ਮੰਗਾਨ ਤੋਂ ਪਹਿਲਾਂ ਹੀ ਚੈਕ ਕਰ ਲਓ ਨਾ ਕਿ ਉਸ ਪਰਟੀਕੂਲਰ ਪ੍ਰੋਡਕਟ ਦੀ ਰਿਟਰਨ ਪੋਲਿਸੀ ਉਸ ਪਰਟੀਕੁਲਰ ਪ੍ਰੋਡਕਟ ਦੀ ਟਨ ਪੋਲਿਸੀ ਹੈਗੀ ਹੈ ਕਿ ਨਹੀਂ ਹੈਗੀ। ਹਾਂ ਉਸ ਪਰਟੀਕੁਲਰ ਪ੍ਰੋਡਕਟ ਦੀ ਟਰਨ ਪੋਲਸੀ ਹੈ ਕਿ ਨਹੀਂ ਹੈ ਅਗਰ ਰਿਟਰਨ ਉਸ ਪਰਟੀਕੁਲਰ ਪ੍ਰੋਡਕਟ ਦੀ ਰਿਟਰਨ ਪੋਲਿਸੀ ਹੋਏਗੀ ਨਾ ਤੇ ਆਰਾਮ ਨਾਲ ਤਾਂ ਤੁਸੀਂ ਉਹ ਪ੍ਰੋਡਕਟ ਜਿਹੜਾ ਹੈ ਉਹ ਵਾਪਿਸ ਹੋ ਸਕਦਾ ਹਾਂਜੀ ਉਹ ਲੋਕ ਆ ਕੇ ਬਾਕਾਇਦ ਦਾ ਘਰੇ ਉਹ ਆ ਕੇ ਬਾਕਾਇਦਾ ਘਰੋ ਲੈ ਕੇ ਜਾਂਦੇ ਨੇ।
ਜਿਵੇਂ ਸਾਨੂੰ ਨਹੀਂ ਪਸੰਦ ਹੈ ਤੇ ਅਸੀਂ ਵਾਪਿਸ ਕਰ ਸਕਦੇ ਹਾਂ
ਹਾਂ ਤੁਸੀਂ ਉੱਥੇ ਹਾਂ ਤੁਸੀਂ ਉੱਥੇ ਰਿਕੁਐਸਟ ਪਾ ਦੋ ਕਿ ਤੁਹਾਨੂੰ ਪਸੰਦ ਨੀ ਆਇਆ ਅਗਰ ਤੁਸੀਂ ਰਿਟਰਨ ਐਕਸਚੇਂਜ ਕਰਾਣਾ ਤੇ ਉਹ ਵੀ ਹੋ ਸਕਦਾ ਅਗਰ ਤਾਨੂੰ ਉਹਦੇ ਬਦਲੇ ਪੈਸੇ ਚਾਹੀਦੇ ਹੈ ਤੇ ਉਹ ਵੀ ਤੁਹਾਨੂੰ ਰਿਫੰਡ ਹੋ ਜਾਂਦੇ ਨੇ
ਅੱਛਾ ਫਿਰ ਤੇ ਵਧੀਆ ਮੈਨੂੰ ਲੱਗਦਾ ਨਾ ਪਤਾ ਨੀ ਕਿੱਦਾਂ ਦੀ ਚੀਜ਼ ਆ ਜੇਗੀ ਤੇ ਖ਼ਰਾਬ ਨਾ ਆ ਜੇ ਫਿਰ ਮੇਰੇ ਪੈਸੇ
ਨਹੀਂ ਅਗਰ ਤੁਸੀਂ ਹਾਂ ਤੁਸੀਂ ਕਹਿ ਸਕਦੇ ਹੋ ਅਗਰ ਤੁਹਾਨੂੰ ਅਗਰ ਕੋਈ ਚੀਜ਼ ਨਹੀਂ ਵੀ ਪਸੰਦ ਆ ਰਹੀ ਹੈ ਤੇ ਤੁਸੀਂ ਰਿਟਰਨ ਕਰ ਸਕਦੇ ਹੋ ਜਿਵੇਂ ਤੁਸੀਂ ਕਦੀ ਕੱਪੜੇ ਮੰਗਾਏ ਤੇ ਕੱਪੜੇ ਅਗਰ ਤੁਹਾਨੂੰ ਫਿਟ ਨਹੀਂ ਆ ਰਹੇ ਆ ਜਾਂ ਤੁਸੀਂ ਜਿਸ ਤਰ੍ਹਾਂ ਦਾ ਮੰਗਾਇਆ ਯਾ ਦੇਖਿਆ ਸੀ ਉਸ ਤਰ੍ਹਾਂ ਦਾ ਨਹੀਂ ਹੈ ਸੇਮ ਤੇ ਤੁਸੀਂ ਇਹ ਕਰ ਸਕਦੇ ਹੋ ਕਿ ਤੁਸੀਂ ਰਿਟਰਨ ਪਾ ਸਕਦੇ ਹੋ ਉਹ ਬਕਾਇਦਾ ਘਰੇ ਆ ਕੇ ਤੁਹਾਡੇ ਕੋਲੋਂ ਲੈ ਕੇ ਜਾਣਗੇ। ਤਾਨੂੰ ਕੁਛ ਨੀ ਕਰਨਾ ਕਿਥੇ ਵੀ ਨੀ ਜਾਣਾ।
ਅੱਛਾ ਮੈਂ ਤੇ ਨਾ ਅੱਛਾ ਮੈਨੂੰ ਜਿਆਦਾ ਆਨਲਾਈਨ ਸ਼ੋਪਿੰਗ ਕੱਪੜੇ ਤੇ ਮੈਨੂੰ ਬਿਲਕੁਲ ਨੀ ਸਮਝ ਆਂਦੇ। ਮੈਂ ਤੇ ਆਪਣੇ ਲੋਕਲ ਬਾਜ਼ਾਰ ਚ ਜਾ ਕੇ ਸਾਹਮਣੇ ਦੇਖ ਕੇ ਚੀਜ਼ ਲੈਂਦੀ ਹਾਂ ਕੱਪੜੇ ਦੀ ਕੁਆਲਿਟੀ ਕਿੱਦਾਂ ਹੈ ਸਾਈਜ਼ ਬੱਚਿਆਂ ਨੂੰ ਪਾ ਕੇ ਆਪ ਦੇ ਲੈਨੇ ਹੁੰਦੇ ਹੈ। ਤਾਂ ਵੀ ਪੂਰੇ ਚੈਕ ਕਰਕੇ ਤਾਂ ਹੀ ਲੈਂਦੀ ਹਾਂ।
ਹਮ ਲੇਕਿਨ ਉਹ ਹੈ ਨਾ ਕਿ ਜਿਦੇ ਕੋਲ ਟਾਈਮ ਹੈ ਉਹ ਤੇ ਜਾ ਸਕ ਤਾਂ ਹੁਣ ਜਿਹਦੇ ਕੋਲ ਟਾਈਮ ਨੀ ਉਹਦੇ ਵਾਸਤੇ ਤੇ ਸੌਖਾ ਹੀ ਹੈ ਨਾ ਯਾ ਤਾਨੂੰ ਕਿੱਥੇ ਭੇਜਨਾ ਹੋਏ ਸਮਾਨ ਤੁਸੀਂ ਇੱਥੇ ਬੈਠੇ ਹੋ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਰਿਲੇਟਿਵਸ ਨੂੰ ਭੈਣ ਨੂੰ ਭਰਾ ਨੂੰ ਉਹਨਾਂ ਦੇ ਬਰਡੇ ਤੇ ਕੁਛ ਇਸ ਤਰ੍ਹਾਂ ਦੀ ਚੀਜ਼ਾਂ ਭੇਜਣੀਆਂ ਹੋ ਤੁਸੀਂ ਆਰਾਮ ਨਾਲ ਭੇਜ ਸਕਦੇ ਹੋ ਨਾ ਤੇ ਓਨਲਾਈਨ ਜਿਆਦਾ ਵਧੀਆ ਲੈਂਦਾ ਹੈ ਹੁਣ ਤੁਸੀਂ ਫਲਾਈਨ ਵੀ ਕੋਰੀਅਰ ਤੁਸੀਂ ਇੱਥੋਂ ਖਰੀਦੋਗੇ ਕੋਰੀਅਰ ਕਰਾਓਗੇ ਪੈਸਾ ਲਗੇਗਾ ਉਸਤੋ ਚੰਗਾ ਹੈ ਨਾ ਕਿ ਤੁਸੀਂ ਆਨਲਾਈਨ ਸਮਾਨ ਖਰੀਦਿਆ ਜੋ ਤੁਸੀਂ ਭੇਜਨਾ ਹੈ ਭੇਜ਼ ਸਕਦੇ ਹੋ।
ਮੈਂ ਤੇ ਬੱਚਿਆਂ ਦੇ ਕਹਿਣ ਤੇ ਇੱਕ ਵਾਰੀ ਐਮੇਜ਼ੋਨ ਤੋਂ ਆਰਡਰ ਲਗਾਇਆ ਸੀ। ਬਟ ਉਹਦੇ ਚ ਬਾਹਰ ਜਾ ਕੇ ਤੇ ਅਸੀਂ ਬਾਰਗਨਿੰਗ ਵੀ ਕਰ ਲੈਂਨੇ ਹਾਂ। ਕਿ ਚਲੋ ਭਾਈ ਇਹਨਾਂ ਦਾ ਤੂੰ ਦੇ ਦੇ ਸਾਨੂੰ ਉਹ ਕਹਿੰਦਾ ਸ ਸਾਨੂੰ ਦੱਸ ਤੇ ਅਸੀਂ ਪੰਜ ਕਹਿ ਦਈਦਾ ਹੈ ਤੇ ਏਦਾਂ ਹੀ ਭਾਅ ਅਸੀਂ ਬਣਾ ਲਈਦਾ ਹੈ ਤੇ ਚੀਜ਼ ਲੈ ਲਈ ਦੀ ਹੈ।
ਹਾਂ ਲੇਕਿਨ ਔਨਲਾਈਨ ਵੀ ਥੇ ਵੀ ਤੁਹਾਨੂੰ ਬਹੁਤ ਸਾਰੇ ਆਨਲਾਈਨ ਡਿਸਕਾਊਂਟ ਜਿਵੇਂ ਤੁਸੀਂ ਫਸਟ ਟਾਈਮ ਕਿਸੇ ਐਪ ਤੋਂ ਮੰਗਾ ਰਹੇ ਹੋ ਜਾਂ ਕੁਛ ਕਰ ਰਹੇ ਹੋ ਤੇ ਤੁਹਾਨੂੰ ਉਥੇ ਉਹਨਾਂ ਉਹ ਪਰਟੀਕੁਲਰ ਡਿਸਕਾਉਂਟ ਦੇ ਦਿੰਦੇ ਨੇ ਤਾਨੁ ਉਹ ਨਹੀਂ ਹੋਏ ਜਾਂ ਤੁਸੀਂ ਕੋਈ ਵੀ ਆਨਲਾਈਨ ਕਾਰਡ ਯੂਜ ਕਰ ਰਹੇ ਹੋ ਯਾ ਯੂ ਪੀ ਆਈ ਤੁਹਾਨੂੰ ਪਰਟੀਕੂਲਰ ਔਫ ਮਿਲ ਜਾਂਦਾ ਹੈ ਬੋਤ ਜਗੇ।
ਲੇਕਿਨ ਹੁਣ ਮੈਂ ਤੇ ਯੂ ਪੀ ਆਈ ਪੇਮੈਂਟ ਯੂਜ ਨਹੀਂ ਕਰਦੀ ਫਿਰ ਅਗਰ ਮੈਂ ਮੰਗਾਵਾਾਂ ਤੇ ਫਿਰ ਕਿੱਦਾਂ ਮੰਗਗਾਵਾਾਂ
ਤੁਸੀਂ ਸੀਓਟੀ ਵੀ ਮੰਗਾਂ ਸਕਦੇ ਹੋ ਸੀਓਟੀ ਵੀ ਆਪਸ਼ਨ ਹੁੰਦੇ ਨੇ ਬਹੁਤ ਸਾਰੇ ਪ੍ਰੋਡਕਟਸ ਉ
ਸੀ- ਓ- ਡੀ, ਕਿਹਨੂੰ ਕਹਿੰਦੇ ਆ?
ਕੈਸ਼ ਓਨ ਡਿਲੀਵਰੀ, ਕਿ ਤੁਸੀਂ ਸਮਾਨ ਕੋਈ ਮੰਗਾਇਆ ਤੇ ਹਾਂ। ਘਰੇ ਆਏਗਾ, ਤੁਸੀਂ ਉਹਨੂੰ ਕੈਸ਼ ਫੜਾ ਦੋ, ਉਹ ਤੁਹਾਨੂੰ ਕੈਸ਼ ਦੇ ਦੇਗਾ।
ਹਾਂ, ਕਿਉਂਕਿ। ਕਿ ਅੱਜ ਕੱਲ ਮੈਂ ਤੇ ਕਰਦੇ ਤੇ ਫਿਰ ਉਹ ਕਿੱਥੇ ਅਸੀਂ ਔਡਰ ਉਡਰ ਲਗਾ ਸਕਦੇ
ਹਾਂ ਉਹ ਤੇ ਹੈ ਲੇਕਿਨ ਤੁਸੀਂ ਅੱਜ ਕੱਲ ਆਜ ਕੱਲ ਤੇ ਹੁਣ ਤੁਸੀਂ ਅਗਰ ਆਪਣਾ ਬਿਜਨੈਸ ਵੀ ਸ਼ੁਰੂ ਕਰਨਾ ਹੈ ਤੇ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਨਾ ਤੁਸੀਂ ਕੋਈ ਪ੍ਰੋਡਕਟ ਬਣਾਇਆ ਤੁਸੀਂ ਕਿਸੀ ਨੂੰ ਵੇਚਨਾ ਹੈ। ਕੁਛ ਕਰਨਾ ਹੁਣ ਤੁਸੀਂ ਅਗਰ ਦੁਕਾਨ ਨਹੀਂ ਪਾ ਸਕਦੇ ਉ ਛੋਟਾ ਬਿਜਨਸ ਸ਼ੁਰੂ ਕੀਤਾ ਹੈ। ਤੇ ਤੁਸੀਂ ਓਨਲਾਈਨ ਹੀ ਉਹ ਸਮਾਨ ਤੁਸੀਂ ਤੁਸੀਂ ਹਾਂ ਪਬਲਿਸਿਟੀ ਕਰ ਸਕਦੇ ਹੋ ਫਿਰ ਤੁਹਾਨੂੰ ਆਰਡਰਸ ਆਂਗੇ ਤੁਸੀਂ ਆਰਡਰਸ ਦੇ ਸਕਦੇ ਹੋ। ਦੂਜਿਆਂ ਨੂੰ ਯਾ ਬਣਾਇਆ ਸਪੋਜ ਕਰੋ ਤੁਸੀਂ ਕੋਈ ਬੱਚਿਆਂ ਵਾਸਤੇ ਸਮਰ ਕੈਂਪ ਦੇ ਵਿੱਚ ਜਾਂ ਬੱਚੇ ਨੂੰ ਸਕਰੀਨ ਟਾਈਮ ਤੋਂ ਦੂਰ ਰੱਖਣਾ ਹੈ ਤੁਸੀਂ ਵੀ ਐਵੇ ਕਿੱਚ ਦਾ ਯੂਜ ਕਰ ਸਕਦੇ ਹੋ ਤੁਸੀਂ ਬਣਾ ਰਹੇ ਹੋ ਤੋ ਤੁਸੀਂ ਉਹ ਵੇਚ ਵੇਚਣ ਵਾਸਤੇ ਆਨਲਾਈਨ ਕਰ ਸਕਦੇ ਹੋ ਤੇ ਪਲੇਸ ਕਰਨਗੇ ਤੇ ਤੁਸੀਂ ਇਸ ਤਰ੍ਹਾਂ ਅਰਨਿੰਗ ਵੀ ਕਰ ਸਕਦੇ ਹੋ ਇਹ ਵੀ ਇੱਕ ਫਾਇਦਾ ਹੈ ਆਨਲਾਈਨ ਸ਼ੋਂ ਪਿੰਗ ਦਾ
ਅੱਛਾ ਮਤਲਬ ਸ਼ੋਪਿੰਗ ਕੀ ਇਹਨੂੰ ਤੇ ਵੇਚਣਾ ਕੇਵਾਂਗੇ ਨਾ
ਹਾਂ ਤੇ ਮਤਲਬ ਦੁ ਸਾਹਮਣੇ ਵਾਲਾ ਤੇ ਆਨਲਾਈਨ ਸ਼ੋਪਿੰਗ ਕਰ ਰਿਹਾ ਨਾ ਤਾਢੇ ਕੋਲੋਂ।
ਅੱਛਾ - ਅੱਛਾ ਮਤਲਬ ਕਹਿਣ ਦਾ ਮਤਲਬ ਹੈ ਤੁਹਾਡਾ ਕਿ ਅਸੀਂ, ਵਪਾਰ ਕਰ ਸਕਦੇ ਹਾਂ ਉੱਥੇ?
ਹਾਂ ਵਪਾਰ ਵੀ ਕਰ ਸਕਦੇ ਹਾਂ, ਤੂਸੀਂ ਕੋਈ ਸਮਾਨ ਖਰੀਦ ਰਹੇ ਹੋ ਤਾਂ ਤੁਸੀਂ ਸਾਹਮਣੇ ਵਾਲੇ ਤੋਂ ਖਰੀਦ ਰਹੇ ਹੋ ਤੇ ਉਹ ਤੁਸੀਂ ਆਨਲਾਈਨ ਸ਼ੋਪਿੰਗ ਕਰ ਰਹੇ ਹੋ, ਅਗਰ ਤੁਸੀਂ ਕੋਈ ਸਮਾਨ ਵੇਚ ਰਹੇ ਹੋ, ਸਾਹਮਣੇ ਵਾਲਾ ਤੁਹਾਡੇ ਕੋਲੋਂ ਖਰੀਦ ਰਿਹਾ। ਤੇ, ਉਹ ਔਨਲਾਈਨ ਸ਼ੋਪਿੰਗ ਕਰ ਰਿਹਾ।
ਅੱਛਾ, ਮੀਸ਼ੋ ਤੇ ਏਦਾਂ ਮਤਲਬ ਕਰ ਸਕਦੇ ਹਾਂ, ਬਿਜਨਸ ਸਟਾਰਟ ਕਰਨਾ ਹੋਵੇ। ਤੇ ਆਪਣਾ ਕੋਈ ਵੀ ਪ੍ਰੋਡਕਟ ਤੁਸੀਂ ਵੇਚੋ ਉਹਦੇ ਚ ਲੇਕਿਨ ਉਹਦੇ ਚ ਟਫ ਵੀ ਤੇ ਹੁੰਦਾ ਹੋਏਗਾ, ਮੈਨੂੰ। ਤੇ ਇਹ ਚੀਜ਼ਾਂ, ਸਮਝ ਆਉਂਦੀਆਂ ਨੀ ਨੇ।
ਨਹੀਂ ਬਹੁਤ ਆਸਾਨ ਹੈ। ਉਹ ਬਸ ਪਹਿਲੀ- ਪਹਿਲੀ ਵਾਰੀ ਥੋੜਾ ਲੱਗਦਾ ਡਰ ਲੱਗਦਾ ਹੈ। ਕਿਉਂਕਿ ਅੱਜ ਕੱਲ੍ਹ ਔਨਲਾਈਨ ਫਰੋਡ ਵੀ ਬਹੁਤ ਹੁੰਦੇ ਨੇ ਨਾ, ਇਸ ਕਰਕੇ ਲੋਕੀਂ ਘੱਟ ਕਰਦੇ ਨੇ, ਬਟ ਇੱਕ ਦੋ ਵਾਰੀ ਤੁਸੀਂ ਕਰੋਗੇ, ਤੁਹਾਨੂੰ ਸਮਝ ਆਏਗਾ ਤੇ ਤੁਹਾਨੂੰ ਵੀ ਸਹੀ। ਲੱਗੇ ਗਾ ਕਿਉਂਕਿ ਘਰ ਬੈਠੇ -ਬੈਠੇ ਬਹੁਤ ਸਾਰੀਆਂ ਚੀਜ਼ਾਂ ਆ।
ਹਾਂਜੀ, ਮੇਰੇ ਨਾਲ ਫਰੋਡ ਹੋ ਚੁੱਕਿਆ ਨਾ ਐਕਚੁਲੀ ਬੱਚੇ ਮੰਨਦੇ ਨੀ। ਆਪਣੇ ਬੱਚੇ ਤੇ ਬਈ ਅਹ ਇੰਸਟਾ ਵਗੈਰਾ ਯੂਜ ਹੀ ਕਰਦੇ ਨੇ, ਤੇ ਇਨੇ ਕਿਤੇ ਇੱਕ ਦਿਨ। ਅਹ ਟੀ ਸ਼ਰਟ, ਮੰਗਾਈ ਸੀਗੀ ਤੇ ਉਹ ਮੰਗਾਈ ਕੁਛ ਸੀਗੀ ਤੇ ਉਹਦੇ 'ਚ ਆ ਕੁਛ ਗਈ, ਤੇ ਹੁਣ ਬਾਅਦ 'ਚ ਦੇਖਿਆ ਜਾ ਕੇ ਮੈਂ। ਮੈਂ ਕਿਹਾ, ਇਹਨੂੰ ਵਾਪਸੀ ਕਰ ਬਈ ਤੇ ਬੋਲਦਾ। ਨਹੀਂ ਮੰਮੀ, ਉਹਦਾ ਅਕਾਊਂਟ ਹੀ ਨੀ ਹੁਣ ਮੈਨੂੰ ਲੱਭ ਰਿਹਾ ਮੈਂ ਕਿੱਥੇ ਜਾ ਕੇ ਵਾਪਿਸ ਕਰਾਂ, ਤੇ ਮੈਂ ਤੇ ਬੜਾ ਗੁੱਸਾ ਕੀਤਾ ਸੀ। ਮੈਂ ਕਿਹਾ, ਇਸੇ ਕਰਕੇ ਮੈਂ ਕਹਿੰਦੀ ਹਾਂ, ਕਿ ਬਾਜ਼ਾਰ ਚਲੋ ਚੀਜ਼ ਦੇਖ ਕੇ ਆਪਣੇ ਅੱਖਾਂ ਸਾਹਮਣੇ। ਕੁਆਲਟੀ, ਆਲਟੀ ਚੈੱਕ ਕਰਕੇ ਤੇ ਪੈਸੇ ਵੀ ਆਪਣੇ ਇਹ ਹੁੰਦਾ। ਕੀ ਦੇਖ ਲੈਂਦਾ, ਰੀਜਨੇਬਲ ਰੇਟ ਉਹਦੇ ਲਗਾ ਕੇ ਬੰਦਾ ਲੈ ਲੈਂਦਾ ਹੈ। ਲੇਕਿਨ ਅੱਜ ਕੱਲ੍ਹ ਦੇ ਬੱਚੇ ਮੰਨਦੇ ਨੀ, ਮੈਂ ਤਾਂ ਹੀ ਉਹ ਮੈਂ ਨਹੀਂ ਕਰਦੀ ਇਸ।
ਨਹੀਂ ਬਹੁਤ ਸਾਰੀ, ਬਹੁਤ ਸਾਰੀ ਅਹ ਜਿਹੜੀ। ਜਿਹੜੀ ਐਪਸ ਹੁੰਦੀ ਨਾ, ਜਿਹੜੀ ਜੈਨੂਅਨ ਐਪ ਹੁੰਦੀ ਹੈ। ਤੁਸੀਂ ਉਹਦੇ ਕੋਲੋਂ ਔਨਲਾਈਨ ਮੰਗਵਾ ਸਕਦੇ ਹੋ? ਜਿਵੇਂ ਐਮਾਜਨ ਹੋ ਗਿਆ ਹੈ, ਫਲਿਪਕਾਰਟ ਹੋ ਗਿਆ ਹੈ, ਮੀਸ਼ੋ ਹੋ ਗਈ। ਗਈਆ ਹਾਂ, ਇੰਸਟਾਗ੍ਰਾਮ 'ਚ ਥੋੜਾ ਜਿਹਾ ਤੇ ਹਾਂ ਇੰਸਟਾਗ੍ਰਾਮ ਥੋੜਾ ਜਿਹਾ ਡਾਊਟ ਰਹਿੰਦਾ ਹੈ। ਕਿਉਂਕਿ ਉੱਥੇ ਲੋਕੀ ਬਹੁਤ ਫੇਕ ਅਕਾਊਂਟ, ਬਣਾ ਕੇ ਤੁਹਾਡੇ ਕੋਲੋਂ ਪੈਸਾ ਲੈ ਲੈਂਦੇ। ਲੈਂਦੇ ਨੇ, ਤੇ ਬਾਅ'ਚ ਅਕਾੰਊਂਟ ਗਾਇਬ ਹੋ ਜਾਂਦਾ, ਉਹ ਫਿਰ ਤੁਹਾਨੂੰ ਇਹ ਚੈੱਕ ਕਰਨਾ ਪੈਂਦਾ ਕਿ ਕਿੰਨਾ ਜੈਨੂਅਨ ਅਕਾੰਊਟ ਐ, ਓਹਦੇ ਕਿੰਨੇ ਫੋਲੋਵਰਸ ਨੇ, ਕੀ ਨੇ ਤੇ ਇਹ ਹਿਸਾਬ ਨਾਲ ਥੋੜ੍ਹੀ ਜਿਹੀ ਤੁਹਾਨੂੰ ਵੀ, ਉਹ ਚੈਕਿੰਗ ਵਗੈਰਾ ਯਾ ਕਹਿ ਲੋੋ, ਆਰ ਐਨ ਡੀ ਕਰਨੀ ਪੈਂਦੀ। ਫੇਰ ਸਰਚ ਕਰਨੀ ਪੈਂਦੀ ਹੈ। ਥੋੜਾ ਜਿਹਾ ਕਿ ਤੁਸੀਂ ਚੈੱਕ ਕਰੋ ਕਿ ਕਿਹੜੀ ਜੈਨੂਅਨ ਆ। ਐਪ ਹੈ ਜਾਂ ਕੀ ਹੈ ਬਾਕੀ ਮੀਸ਼ੋ, ਫਲਿੱਪਕਾਰਟ ਤੇ ਐਮਾਜ਼ਨ ਤੇ ਅ ਬਹੁਤ। ਬਹੁਤ ਵਧੀਆ ਤੇ ਜੈਨੂਅਨ ਐਪ।
ਨਾਂ ਸੁਣਿਆ ਹੋਇਆ, ਮੈਂ ਟੀਵੀ 'ਚ ਵੀ ਕਈ ਵਾਰੀ ਐਡ ਆਉਂਦਾ ਰਹਿੰਦਾ ਹੈ। ਐਮਾਜ਼ੋਨ ਦਾ ਫਲਿਪਕਾਰਟ ਦਾ ਮੀਸ਼ੋ ਤੇ ਮੈਂ ਸੁਣੀ ਆ ਲੋਕਾਂ ਦੇ ਮੂੰਹ ਬੜੀ ਸੁਣੀ ਆ ਮੈਂ। ਇਹ ਮੀਸ਼ੋ ਤੋਂ ਮੰਗਵਾਇਆ, ਮੀਸ਼ੋ ਤੋਂ ਮੰਗਾਇਆ, ਮੀਸ਼ੋ ਤੋਂ ਮੰਗਵਾਇਆ, ਲੇਕਿਨ ਮੈਂ ਅੱਜ ਤੱਕ ਮੰਗਇਆ ਨੀ। ਚਲੋ, ਤੁਸੀਂ ਦੱਸਿਆ ਤੇ ਮੈਂ ਹੁਣ ਮੰਗਵਾ ਕੇ?
ਹੂੰ, ਤੁਸੀਂ ਮੰਗਵਾ ਕੇ ਦੇਖਿਓ ਬਹੁਤ ਅੱਛੀ -ਅੱਛੀ, ਚੀਜ਼ਾਂ ਮਿਲ ਜਾਂਦੀਆਂ ਮਤਲਬ
ਲੇਕਿਨ, ਇਹਦੇ 'ਚ ਇਹ ਵੀ ਹੈ ਨਾ, ਗੱਲ ਕਿ ਹੁਣ ਜਿਵੇਂ ਸਾਨੂੰ ਕੋਈ ਹਲੇ। ਤੁਰੰਤ ਚਾਹੀਦੀ ਹੈ ਲੋੜ ਹੈਗੀ ਹੈ, ਤੇ ਫਿਰ ਤੇ ਬਾਜ਼ਾਰ ਹੀ ਜਾਣਾ ਪਏਗਾ ਕਿਉਂਕਿ? ਇੱਥੇ ਤੇ ਡਿਲੀਵਰੀ ਆਉਣ 'ਚ ਮੈਨੂੰ ਲੱਗਦਾ ਚਾਰ, ਪੰਜ ਦਿਨ ਲੱਗਦੇ ਹੋਣੇ।
ਹਾਂ ਮੀਸ਼ੋ ਦੇ ਵਿੱਚ ਹੈਗਾ ਹੈ ਥੋੜਾ ਜਿਹਾ ਇਹ ਕਿ ਤੁਹਾਨੂੰ ਐਕਸਪ੍ਰੈਸ ਡਿਲੀਵਰੀ ਤੁਰੰਤ ਡਿਲੀਵਰੀ ਨਹੀਂ ਮਿਲੇਗੀ, ਇੱਕ ਦੋ, ਦੋ ਦਿਨ ਜਾਂ ਤਿੰਨ -ਚਾਰ ਦਿਨ ਲੱਗ ਜਾਂਦੇ ਨੇ। ਬਾਕੀ ਇਹ ਐਮਾਜੋਨ ਹੋ ਗਿਆ ਜਾਂ ਬਾਕੀ ਸਾਰੇ ਫਲਿਪਕਾਰਟ ਹੋ ਗਏ ਤੇ ਉਹਨਾਂ ਦੇ ਵਿੱਚ ਕੀ ਹੁੰਦਾ ਨਾ? ਤੁਸੀਂ ਮੈਂਬਰਸ਼ਿਪ ਲੈ ਲਉ ਤੇ ਤੁਹਾਨੂੰ ਵਨ ਡੇ ਡਿਲੀਵਰੀ ਜਿਸ ਦਿਨ ਤੁਸੀਂ ਔਡਰ ਕੀਤਾ। ਉਸੇ ਦਿਨ ਆ ਜਾਏਗਾ, ਜਾਂ ਨੈਕਸਟ ਡੇ ਤੱਕ ਆ ਹੀ ਜਾਏਗਾ। ਇਹ ਵੀ ਇੱਕ ਫਾਇਦਾ ਹੈ, ਐਮਾਜ਼ਨ ਦਾ ਹਾਂਜੀ ਐਮਾਜ਼ੋਨ ਹੋ। ਗਿਆ ਉਹ ਤੁਸੀਂ ਪ੍ਰਾਈਮ ਦੀ, ਅਮੇਜ਼ਨ ਪ੍ਰਾਈਮ ਸੁਣਿਆ ਹੋਨਾ। ਉਹ, ਐਮਾਜ਼ੋਨ ਪ੍ਰਾਈਮ ਦੀ ਮੈਂਬਰਸ਼ਿਪ ਲੈਲੋ। ਐਮਐਮ 'ਐਮਾਜ਼ੋਨ ਪ੍ਰਾਈਮ' ਦੀ ਮੈਂਬਰਸ਼ਿਪ ਲੈਲੋਗੇ ਨਾ ਤੇ, ਤੁਸੀਂ ਅ ਐਮਾਜੋਨ ਤੋਂ ਕੋਈ ਵੀ ਚੀਜ਼ ਮੰਗਾਓਗੇ ਨਾ ਸੇਮ ਡੇ ਡਿਲੀਵਰੀ ਹੋ ਜਾਏਗੀ, ਯਾ ਤੇ ਜ਼ਿਆਦਾ ਤੋਂ ਜ਼ਿਆਦਾ ਨੈਕਸਟ ਡੇ ਡਿਲੀਵਰੀ ਹੋ ਜਾਏਗੀ।
ਖੈਰ! ਤੁਹਾਡੀ ਗੱਲ ਸੁਣਕੇ ਲਗ ਰਿਹਾ ਫ਼ਾਇਦੇ ਤੇ ਬਹੁਤ ਨੇ, ਬਟ ਨਾ ਮੈਨੂੰ ਐਸਾ ਲੱਗਦਾ ਬਾਜ਼ਾਰ ਤਾਂਈਓ ਕੋਈ ਨੀ ਵੜ ਵੜਦਾ ਹੈਗਾ ਜਦ ਵੀ ਜਾਓ, ਮਾਰਕੀਟ'ਚ ਰੋਂਦੇ ਹੀ ਮਿਲਦੇ ਬੱਚੇ, ਮਤਲਬ। ਜਿਹੜੇ ਉਹਨਾਂ ਦੇ ਗ੍ਰਾਹਕ ਹੋਂਦੇ ਨੇ, ਆਂਦੇ ਨੀ ਨੇ। ਤੇ, ਵਪਾਰੀ ਤੇ ਰੋਂਦਾ ਹੀ ਮਿਲਦਾ ਹੈ ਸਾਡਾ ਕੰਮ ਨੀ ਚੱਲਦਾ।
ਕਿਉਂਕੀ ਆਜ ਕਲ ''ਔਨਲਾਈਨ ਫੈਸਿਲਿਟੀ ਬਹੁਤ ਜ਼ਿਆਦਾ ਹੋ ਗਈ ਹੈ ਨਾ ਤਾਂ, ਕਰ ਕੇ ਲੋਕੀ ਘਰ ਬੈਠੇ- ਬੈਠੇ ਹੁਣ ਕੋਈ ਜਾ ਨਹੀਂ ਸਕਦਾ, ਜਿਵੇਂ ਬਜ਼ੁਰਗ ਨੇ ''ਔਨਲਾਈਨ ਸ਼ੋਪਿੰਗ ਤੁਸੀਂ ਕੁਛ ਵੀ ਸ਼ੋਪਿੰਗ ਕਰ ਸਕਦੇ ਹੋ, ਨਾ ਭਾਵੇ ਓ ਕੱਪੜੇ ਹੋਏ, ਦਵਾਈਆਂ ਹੋਣ, ਬੱਚਿਆਂ ਦੇ ਖਿਲੋ ਹੋਣ ਕਿਤਾਬਾਂ ਹੋਣ ਸਬਜੀਆਂ ਹੋਣ ਈਵੇਨ ਤੁਸੀਂ ਸਬਜੀਆਂ ਤੱਕ ਔਰਡਰ ਕਰ ਸਕਦੇ ਹੋ, ਅੱਜ-ਕਲ ਤੇ ਫਲਿਪਕਾਰਟ ਨਾਈਨ ਮੀਨਟ ਚੱਲਦਾ ਪਿਆ ਐਮਾਜ਼ਾਨ ਫਰੈਸ਼ ਚੱਲਦਾ ਹੈ, ਨੌ-ਨੌ ਮਿਨਟ ਦਾ, ਦਸ-ਦਸ ਮਿੰਟ ਦੇ ਵਿੱਚ ਤੁਸੀਂ ਕੁਛ ਵੀ ਮੰਗਾ ਸਕਦੇ ਹੋ।
ਲੇਕਿਨ ਉਹੀ ਨਾ, ਵੱਡੇ ਬਜ਼ੁਰਗ ਕੀ ਕਰਦੇਨ ਨਾ, ਉਹਨਾਂ ਨੂੰ ਨਹੀਂ ਸਮਝ ਆਂਦੀ ਐ। ਉਹਨਾਂ ਨੂੰ ਇਹ ਰਹਿੰਦਾ ਕਿ ਬਜ਼ਾਰੋਂ ਜਾਕੇ, ਇਹ ਚੀਜ਼ ਜਦ ਤੱਕ ਅਸੀਂ ਦੇਖ ਨੀ ਲਾਂਗੇ, ਤਸੱਲੀ ਨਹੀਂ ਕਰ ਦਾ ਨਹੀਂ ਮ ਤੇ, ਨਾਲੇ ਗ਼ਰੀਬ ਬੰਦਾ ਜਿਹੜਾ ਹੁੰਦਾ ਅਨਪੜ੍ਹ ਹੋਂਦਾ
ਜਦੋਂ ਤੁਹਾਡੇ ਕੋਲ ਟਾਈਮ ਨੀ ਹੈ, ਤੇ ਫਿਰ ਤੁਸੀ ਕੀ ਕਰੋਗੇ। ਥੋੜਾ ਜਿਹਾ ਤੇ, ਉਹਨਾ ਨੂੰ ਵੀ ਸਮਝਾਣਾ ਪਏਗਾ ਨਾ, ਜਿਵੇਂ ਤੁਸੀਂ ਵਰਕਿੰਗ ਹੋ ਤੁਸੀਂ ਘਰ ਆਇ ਹੋ, ਅੱਠ ਵਜ ਜੇ, ਤੁਹਾਨੂੰ ਬੱਚੇ ਦੇ ਪ੍ਰੋਜੈਕਟ ਵਾਸਤੇ ਯਾ ਸਟੇਸ਼ਨਰੀ ਵਾਸਤੇ ਕੋਈ ਸਮਾਨ ਚਾਹੀਦਾ, ਤੁਹਾਨੂੰ ਦੁਕਾਨਾਂ ਤੇ ਬੰਦ ਹੋ ਗਈਆਂ ਹੁਣ ਤੁਸੀਂ ਲੇਟ ਆਏ ਫਿਸ ਤੋਂ ਤੁਸੀਂ ਆਰਾਮ ਨਾਲ ਜਾਕੇ ''ਔਨਲਾਈਨ ਸ਼ੋਪ ਆਨਲਾਈਨ ਸ਼ੋਪਿੰਗ ਕਰ ਸਕਦੇ ਹੋ ਨਾ। ਸਵੇਰ ਤੱਕ ਤੁਹਾਨੂੰ ਡਿਲੀਵਰ ਹੋ ਜਾਏਗਾ। ਯਾ ਤੇ, ਫਿਰ ਤੁਹਾਨੂੰ ਅੱਜ-ਕੱਲ ਜਿਹੜੇ ਦੱਸ ਮਿੰਟ ਵਾਲੇ